ਹੈਲੋ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ, ਹੋਰ ਕੀ ਹਾਲ ਨੇ?
ਵਧੀਆ- ਵਧੀਆ, ਅੱਜ ਕਿਥੋਂ ਸਾਨੂੰ ਯਾਦ ਕਰ ਲਿਆ, ਤੁਸੀ?
ਹੈਂ।
ਮੈਂ ਕਿਹਾ, ਅੱਜ ਕਿਥੋਂ ਸਾਨੂੰ, ਯਾਦ ਕਰ ਲਿਆ ਤੁਸੀ?
ਮੈਂ ਕਿਹਾ, ਤੁਸੀਂ ਤੇ ਕਰਨਾ ਨੀ, ਆਪਾਂ ਹੀ ਕਰ ਲਈਏ।
ਨਹੀਂ, ਨਹੀਂ ਅਸੀਂ ਤਾਂ ਕਰ
ਵੱਡੇ, ਬੰਦੇ ਕਰਦੇ ਨੀ ਨਾ।
ਨਹੀਂ-ਨਹੀਂ, ਵੱਡੇ ਤਾਂ ਤੁਸੀਂ ਹੋਏ।
ਨਾ, ਆਪਾਂ ਤੇ ਉਮਰ, ਆਪਾਂ ਉਮਰ ਚ ਵੀ ਛੋਟੇ। ਤੇ, ਵੈਸੇ ਵੀ ਛੋਟੇ ਬੰਦੇ
ਉਮਰ ਚ ਤੁਸੀਂ, ਕਿੱਦਾਂ ਛੋਟੇ ਹੋਏ ਮੇਰੇ ਤੋਂ, ਤੁਸੀਂ ਮੇਰੇ ਤੋਂ ਬੜੇ ਆਂ।
ਪਤਾ ਨੀ
ਹੋਰ, ਸੁਣਾਓ?
ਹੋਰ।
ਖਾ, ਲੀ ਰੋਟੀ?
ਨਹੀਂ -ਨਹੀਂ, ਹਜੇ ਕਿਤੇ ਖਾ ਲੀ, ਹਜੇ ਤਾਂ ਹੁਣ ਘਰੋਂ ਬਾਹਰ ਆਇਆ ਵਾਂ, ਗਲੀ ਚ ਹੁਣ ਵਾਪਸ ਜਾ ਕੇ ਖਾਵਾਂਗੇ, ਤੁਸੀਂ ਖਾ ਲਈ?
ਹੋਰ, ਹੋਰ ਅਸੀਂ ਤਾਂ ਖਾ ਕੇ ਆਏ ਹਾਂ, ਉੱਪਰ
ਉੱਪਰ ਖਾ ਕੇ ਆਏ ਓ? ਉੱਪਰ ਕਿਤੇ, ਆਸਮਾਨ ਵਿੱਚ?
ਨਹੀਂ-ਨਹੀਂ, ਖਾ ਕੇ ਉੱਪਰ ਆਏ ਆਂ, ਸੈਰ ਕਰਨ ਹਾਂਜੀ- ਹਾਂਜੀ
ਕੀ ਬਣਾਯਾ ਆਜ਼?
ਅੱਜ ਭਰਥਾ ਬਣਾਇਆ ਸੀ।
ਪੜਦਾ ਉਵੇਂ ਲੋਕਾਂ ਦਾ ਬਣਿਆ ਗਰਮੀ ਨਾਲ ਤੇ।
ਹੋਰ, ਹੋਰ ਆਪਾਂ ਖਾਣ ਲਈਏ ਬਣਾ ਲਿਆ।
ਅੱਛਾ, ਕਿਹਦਾ ਬਣਾਇਆ।
ਬੈਂਗਣ ਦਾ।
ਮੈਂ ਕਿਹਾ ਬੰਦਿਆ- ਬੁੰਦਿਆਂ ਦਾ ਕੋਈ ਬਣਾ ਲਿਆ।
ਬੰਦਿਆਂ ਦਾ ਤਾਂ, ਵੀ ਬਣਾ ਬੰਦਿਆਂ ਦਾ ਵੀ ਬਣਾ ਦਾਂਗੇ, ਬੰਦੇ
ਬੰਦਿਆਂ ਦਾ ਆਟੋਮੈਟਿਕ ਬਣਿਆ ਪਿਆ।
ਉਹ ਤਾਂ ਇੱਕ ਵਾਰੀ ਬਸ ਫੇਰ ਜਨਾਨੀ ਨੇ ਇੱਕ ਵਾਰੀ ਗੱਲ ਕਰ ਲਿਆ। ਬੰਦੇਆਂ ਦਾ ਤਾਂ ਉੱਦਾ ਹੀ ਬਣ ਜਾਂਦਾ।
ਅੱਛੇਆ। ਇਹ ਵੀ ਚੱਕਰ ਹੁੰਦਾ, ਨਹੀਂ ਸਾਡਾ ਤੇ ਨੀ ਬੰਦਾ।
ਅੱਛਾ, ਤੁਹਾਡਾ ਨੀ ਬਨਦਾ।
ਨਾ।
ਚਲੋ ਵਧੀਆ ਗੱਲ ਆ, ਬਣੇ ਵੀ ਨਾ।
ਤੇ ਨਹੀਂ ਤੇ ਪੜਥਾ ਤੇ ਉਹਨੂੰ ਪਹਿਲੇ ਬੈਂਗਨ ਨੂੰ ਉਹ ਕਰਨਾ ਪੈਂਦਾ ਆ। ਕੀ ਕਹਿੰਦੇ ਉਹਨੂੰਮ ਆਹੋ ਸਾੜਨਾ- ਸੁੜਨਾ ਪੈਂਦਾ ਏ।
ਹਾਂਜੀ। ਫੇਰ ਉੱਥੇ ਜਿਹੜੇ ਕਾਲੇ ਪੱਤੇ ਲੱਗੇ ਹੁੰਦੇ ਉਹ ਉਤਾਰਨੇ ਉ।
ਹਾਂਜੀ। ਕੀ ਕਰ ਰਹੇ ਹੋ।
ਮੈਂ ਕਿਹਾ ਜਿਹੜੇ ਉਹ ਬੈਂਗਨ ਦੇ ਕਾਲੇ ਜਿਹੜੇ ਓਪੱਰ ਦੇ ਨਾ ਉੱਧਰ ਸਾੜ ਦੇ, ਛਿਲਕੇ ਉਤਾਰ ਕੇ ਫੇਰ ਬਸ ਉਹਨੂੰ, ਉਹਨੂੰ ਵੀ ਮੈਸ਼ ਕਰਕੇ ਬਣਾਲੋ ਬਸ।
ਅੱਛਾ, ਤੁਸੀਂ ਆਪ ਬਣਾਏ ਆ। ਮਤਲਬ
ਨਹੀਂ-ਨਹੀਂ ਮੈਂ ਤਾਂ ਨਹੀਂ ਬਣਾਇਆ। ਮੈਨੂੰ ਕਿੱਥੇ ਆਉਂਦਾ।
ਅ ਲੇ ਦਸ, ਦਸੀ ਦਾ ਸਾਰਾ ਗਏ ਉਹ।
ਉਹ ਤਾਂ ਫੇਰ, ਜੋ ਹੁਣ ਪ੍ਰੋਸੈਸ ਆ ਉਹ ਤਾਂ ਪਤਾ ਹੀ ਆ ਬਸ, ਕਦੀ ਬਣਾਇਆ ਨੀ ਹੈਗਾ।
ਇਹਦਾ ਮਤਲਬ ਤੁਸੀਂ ਰੋਟੀ- ਰੁਟੀ ਨੀ ਬਨਾਉਂਦੇ ਕੋਈ।
ਨਹੀਂ ਰੋਟੀ ਬਣਾ ਲੈਂਦੀ ਆ, ਇੱਦਾਂ ਦੀ ਗੱਲ ਨਹੀਂ।
ਅੱਛਾ, ਤੇ ਵੈਸੇ ਕਦੀ ਆਪ ਨੇ ਕੋਈ ਬਣਾਇਆ ਜੋ ਘਰ ਕੇਹਦਣ। ਨਹੀਂ ਉਹ ਚੀਜ਼ ਨਹੀਂ ਹੈ। ਕੋਈ ਇਹੋਹੀ ਚੀਜ਼ ਨਹੀਂ ਹੈ, ਜੋ ਘਾਰ ਦੇਆ ਨੂੰ ਨਾ ਆਉਂਦੀ ਹੋਏ। ਤੁਹਾਨੂੰ ਆਉਂਦੀ ਹੋਏ।
ਹਾਂਜੀ।
ਮਾਂ ਕਿਹਾ ਕੋਈ ਇਹੋ ਜਿਹੀ ਚੀਜ਼ ਨੀ ਬਣਾਉਂਦੇ, ਜੋ ਘਰਦਿਆਂ ਨੂੰ ਨਾ ਆਉਂਦੀ ਹੋਏ। ਤੇ ਤੁਾਨੂੰ ਹੀ ਆਉਂਦੀ ਹੋਏ ਸਿਰਫ।
ਘਰਦਿਆਂ ਨੂੰ ਨਾ ਆਉਂਦੀ ਹੋਵੇ। ਹਾਂਜੀ ਇੱਦਾਂ ਦੀ ਵੀ ਹੈਗੀ ਇਡਲੀ- ਸਾਂਬਰ। ਢੋਕਲਾ, ਹਾਂਜੀ।
ਬਣਾਉਂਦੇ ਆ।
ਡਢੋਕਲਾ ਬੇਸਣ ਚਾਹੀਦਾ ਉਹਦੇ ਲਈ, ਦਹੀਂ ਚਾਹੀਦਾ, ਸੂਜੀ ਚਾਹੀਦੀ। ਬਾਕੀ ਮਸਾਲੇ ਵਗੈਰਾ, ਉਹਨਾਂ ਨੂੰ ਸਾਰਿਆਂ ਨੂੰ ਘੋਲ ਕੇ ਬਸ ਇੱਕ ਬਾਊਲ ਦੇ ਸਾਈਡ ਅਸੀਂ ਘਿਓ ਲਗਾ ਲਓ ਜਾਂ ਬੇਸਣ ਜੋ ਵੀ
ਅੱਛਾ।
ਫੇਰ ਉਹਨੂੰ ਰੱਖ ਦੋ। ਪੈਂਤੀ ਕੁ ਮਿੰਟ ਲਿਆ ਰੱਖ ਦੋ ਗੈਸ ਤੇ ਨਾ।
ਅੱਛਾ। ਬਤਲਸ ਸੇਕ ਲਵਾਉਣਾ ਉਹਨੂੰ। ਸੇਕ ਕਿਹੜੇ ਮਤਲਬ ਭਾ ਭਾਫ਼ ਵਾਲਾ ਲਵਾਉਣਾ।
ਭਾਪ ਲਵਾਉਣੀ ਆ। ਥੋੜਾ ਜਿ ਪਾਣੀ ਰੱਖ ਚ ਕੜਾਈ ਦੇ ਚ ਫੇਰ ਉਹ ਚ ਬੋ ਡੋਂਘਾ ਰੱਖ ਦੇਣਾ। ਉਹ ਵਾਲਾ ਫੇਰ ਪਲੇਟ ਨਾਲ ਢੱਕ ਦੇਣਾ।
ਤੇ ਨਹੀਂ ਉਹ ਡੋਕਲਾ ਥੋੜਾ ਉਹ ਨਹੀਂ ਹੁੰਦਾ ਖੱਟਾ- ਮਿੱਠਾ ਜਿਹਾ।
ਹਾਂਜੀ, ਉਹਦੇ ਉੱਤੇ ਫੇਰ ਉਹ ਸੋਸ ਬਣਾਉਂਦੇ ਨਾ। ਅਲੱਗ ਉਹਹੀ ਦੱਸੀ ਤੁਹਾਨੂੰ ਮੈਂ। ਉਹਦੇ ਲਈ ਸੋਸ ਲਈ ਬਣਾਉਣੀ ਸਾਨੂੰ ਰਾਈ ਚਾਹੀਦੀ। ਤੇਲ ਚਾਹੀਦਾ।
ਹ।
ਤੇ ਦੋ ਕ ਮਿਰਚਾਂ ਲੈ ਲਓ। ਹਲ ਉਹ ਕੀ ਕਹਿੰਦੇ ਹੁਣ ਧਨੀਆ ਲੈ ਲੋ ਥੋੜਾ ਡੈਕੋਰੇਸ਼ਨ ਲਈ। ਹਾਂਜੀ, ਹਰੀ ਮਿਰਚਾਂ ਲੈ ਲਓ, ਹਰੀ ਮਿਰਚਾਂ। ਅਰੇ ਹਰੀ ਮਿਰਚਾਂ ਲੰਬੀਆਂ ਦਾਲ ਕੱਟ ਕੇ ਨਾ ਚਾਰ ਹਿੱਸੇ ਕਰ ਲੈਣੇ ਉਹਦੇ।
ਅੱਛਾ।
ਤੇ ਉਹਦੇ ਚ' ਥੋੜ੍ਹਾ ਜਿਹਾ ਨਿੰਬੂ ਪਾ ਦੋ। ਮਤਲਬ ਪਹਿਲੇ ਪਾਣੀ ਗਰਮ ਕਰ ਪਹਿਲਾਂ ਤੇਲ ਲੈ ਲੈਣਾ। ਤੇਲ ਚ' ਰਈ ਪਾ ਪਾ ਦੇਣੀ ਨਮਕ ਪਾ ਦੇਣਾ, ਮਿਰਚਾਂ ਪਾ ਦੇਣੀ, ਆ ਹ ਉਹ ਧਨੀਆ ਪਾ ਦੇਣਾ।
ਅੱਛਾ।
ਫਿਰ ਉਹਨੂੰ ਘੋਲ ਕੇ ਸਾਰਿਆਂ ਨੂੰ ਅਹ ਰਾਈ ਸਾੜ ਕੇ ਚੰਗੀ ਤਰ੍ਹਾਂ ਬਲੈਕ ਕਰ ਦੇਣੀ ਉਹਨੂੰ ਪੂਰੀ।
ਅੱਛਾ
ਤੇ ਫੇਰ ਪਾਣੀ ਪਾ ਦੇਣਾ ਨਿੰਬੂ ਪਾ ਦੇਣਾ ਬਸ ਹੋਰ ਸੋਸ ਉੱਪਰ ਪਾ ਲਉ ਉਹਦੇ। ਦੋ
ਚਲੋ ਕਦੀ ਵੇਖਾਂਗੇ ਆਪਾਂ ਵੀ ਘਰ ਬਣਾ ਕੇ।
ਕੋਈ ਨੀ ਕੋਈ ਨੀ ਤੁਸੀਂ ਆਈਓ ਇੱਧਰ ਅਸੀਂ ਇਧਰ ਬਣਾ ਕੇ ਖਵਾ ਦਾਂਗੇ।
ਆਵਾਂਗੇ। ਕਰੋ ਕੋਈ ਫੰਕਸ਼ਨ ਤਾਂਈਓ ਆਵਾਂਗੇ ਉਵੇ ਕਦੀ ਚੱਕਰ ਲੱਗਣਾ ਹੀ ਨਹੀਂ ਸਾਡਾ।
ਲੈ ਅੱਜ ਫੰਕਸ਼ਨ ਤੇ ਹੀ ਆਉਣਾ ਜ਼ਰੂਰੀ ਹੈ। ਤੁਸੀਂ ਫੰਕਸ਼ਨ ਤੇ ਕਿਉ ਆਣਾ ਫੰਕ ਫੰਕਸ਼ਨ ਤੇ ਤਾਂ ਦੇਖੋ। ਤੇ ਬਿਜ਼ੀ-ਬਿਜ਼ੀ ਰਹਿੰਦੇ ਸਾਰੇ ਉਦਾਂ ਜੇ ਆਉਂਗੇ ਤਾਂ ਚਲੋ ਵੀ ਇੰਜੋਇਮੈਂਟ।
ਉਹ ਬੀਜੀ, ਬੀਜੀ ਬੰਦਾ। ਬੀਜੀ ਬੰਦਾ ਸਵੇਰੇ ਹੁੰਦਾ ਰਾਤੀ ਥੋੜ੍ਹੀ ਹੁੰਦਾ।
ਰਾਤੀ ਵੀ ਤਾਂ ਬਿਜੀ ਹੁੰਦਾ।
ਕੋਈ- ਕੋਈ ਨੀ ਚਲੋ ਆਪਾਂ ਰੱਖ ਆਪਾਂ ਰੱਖ ਲਾਂਗੇ ਥੋੜੇ ਟਾਈਮ ਦਾ ਫੰਕਸ਼ਨ।
ਚਲੋ ਰੱਖੋ- ਰੱਖੋ ਹੋਰ, ਉਦੋਂ ਆਵਾਂਗੇ ਅਸੀਂ।
ਆਪਾਂ ਆਪਣੀ ਭੈਣ ਦਾ ਵਿਆਹ ਰੱਖ ਲੈਂਦੇ ਹਾਂ ਹੋਰ ਕੀ।
ਹੋਰ- ਹੋਰ।
ਉਦੋਂ ਸਹੀ ਤੇ ਉਦੋਂ ਆਉਣਾ।
ਕਦੋਂ ਕਰੋਂਗੇ ਭੈਣ ਦਾ ਵਿਆਹ?
ਵੇਖੋ ਨਵੰਬਰ ਦਾ ਕਹਿੰਦੇ ਪਿਆ ਬਾਕੀ ਪਤਾ ਨੀ।
ਨਵੰਬਰ ਓਕੇ, ਓਕੇ।
ਮਤਲਬ ਦੀਵਾਲੀ ਤੋਂ ਇੱਕ ਦੋ ਹਫ਼ਤੇ ਬਾਦ ਦਾ।
ਓਕੇ -ਓਕੇ।
ਕਿਉਂਕਿ ਦੀਵਾਲੀ ਦੇ ਉਹਨਾ ਜਿੰਨਾ ਜਿੱਥੇ ਇਹ ਰਿਸ਼ਤਾ ਹੋਇਆ ਉਹਨਾਂ ਦੀ ਫੈਕਟਰੀ ਹੈ।
ਅੱਛਾ-ਅੱਛਾ ਦੀਵਾਲੀ ਕਰਕੇ ਸੀਜਨ ਹੋਣਾ ਨਾ।
ਨਹੀਂ-ਨਹੀਂ ਆਹੋ ਮਤਲਬ। ਦੀਵਾਲੀ ਦੇ ਲੇਬਰ ਘਰ ਚੱਲੀ ਜਾਂਦੀ ਨਾ ਫਿਰ ਫੈਕਟਰੀ ਛੁਟੀਆਂ ਹੁੰਦੀਆਂ।
ਅੱਛਾ-ਅੱਛਾ, ਨਹੀਂ ਓਦਾਂ ਵੀ ਦੀਵਾਲੀ ਤੇ ਕੰਮ ਹੁੰਦਾ ਹੀ ਆ ਜਿੱਦਾਂ।
ਆ ਹੀ ਉਹ ਮਤਲਬ ਦੀਵਾਲੀ ਤੋਂ ਬਾਅਦ ਤਾਂ ਰੀਜ਼ਨ ਆ ਹੀ ਹੋਈਏ ਕਿ ਦੀਵਾਲੀ ਤੋਂ ਪਹਿਲੇ ਕੰਮ ਨਿਕਲ ਜਾਵੇਗਾ ਜੋ ਹੋਏਗਾ ਬੰਦੇ ਨੂੰ।
ਹਾਂਜੀ-ਹਾਂਜੀ, ਉਹ ਤਾਂ ਹੈ।
ਕੰਮ ਤੇ ਦੋ-ਦੋ ਮਹੀਨੇ ਪਹਿਲਾਂ ਹੀ ਸ਼ੁਰੂ ਕਰਨਾ ਪੈ ਜਾਂਦਾ ਬੰਦੇ ਨੂੰ।
ਅ ਹਾਂਜੀ-ਹਾਂਜੀ ਉਹ ਤਾਂ ਹੈ। ਵਿਆਹ ਆਪਣੇ ਘਰ ਦਾ ਵਿਆਹ ਹੋਵੇ ਤਾਂ ਛ।
ਆਪਣੇ ਘਰ ਦਾ ਵਿਆਹ ਨਾ ਬੰਦਾ ਸਹੀ ਤਰ੍ਹਾਂ ਉਹ ਨਹੀਂ ਕਰ ਪਾਉਂਦਾ।
ਹਾਂਜੀ ਉਹ ਤਾਂ ਹਮ ਸਹੀ ਤਰ੍ਹਾਂ ਇੰਜੋਏ ਨਹੀਂ ਹੁੰਦਾ ਬਸ ਕੰਮਾਂ ਕਾਰਾਂ ਚ ਲੱਗਾ ਰਹਿੰਦਾ ਬੰਦਾ।
ਹਾਂ। ਨਹੀਂ ਘਰ ਦੀ ਕੁੜੀਆਂ ਫੇਰ ਵੀ ਥੋੜਾ ਬਹੁਤ ਕਰ ਲੈਂਦੀਆਂ। ਮੁੰਡੀਆਂ ਨੂੰ ਤੇ ਉਵੈਂ ਕੰਮ ਲਾਈ ਰੱਖਦੇ ਨੇ।
ਹਾਂਜੀ-ਹਾਂਜੀ ਉਹ ਤਾਂ ਹੈ।
ਕਦੀ ਇਹ ਲੈ ਆਉ ਕਦੀ ਉਹ ਲੈ ਆਉ।
ਹਾਂਜੀ-ਹਾਂਜੀ, ਚਲੋ ਉਹ ਤਾਂ ਕਰਨਾ ਹੀ ਪੈਂਦਾ ਉਹ ਹੋਰ ਕਿੰਹਨੇ ਕਰਨਾ।
ਬਾਅਦ ਚ ਥੋੜੀ ਦੇਰ ਬਾਅਦ ਫਿਰ ਤਾੱਨਾ ਹੀ ਮਿਲ ਜਾਏ ਕੀਤਾ ਈ ਕੀ ਏ।
ਹਾਂਜੀ-ਹਾਂਜੀ ਉਹ ਤਾਂ ਹੈ। ਹੋਰ ਕੀ ਕਰਦੇ ਅੱਜ ਕੱਲ
ਅੱਜ ਕੱਲ ਵਿਹਲੇ ਹੀ ਆ ਤੈਨੂੰ ਬਸ ਉਹੀ ਰਾਣੀ ਪਤਾ ਹੈ। ਫੈਕਟਰੀ-ਫੈਕਟਰੀ ਤੋਂ ਫਿਰ ਘਰ ਮੈਂ ਵੀ ਜਲਦੀ ਵੇ ਜ਼ਿੰਦਗੀ ਹੁਣ ਥੋੜਾ ਪਾਰਟ ਟਾਈਮ ਹੋਮ ਵਰਕ ਕਰ ਰਹੇ ਹਾਂ।
ਓਕੇ-ਓਕੇ
ਬਾਕੀ ਇੱਕ ਜੋਬ ਹੈ ਮਨ ਕਰ ਰਿਹਾ ਕਰ ਲਈਏ ਪਰ ਕਦੀ ਕਹਿੰਦਾ ਬਾਈ ਛੱਡ ਪਰੇ ਉਹ ਰਾਤੀ ਮੈਂ ਸੋਚ ਰਿਹਾ ਸ਼ਿਫਟ ਮਿਲਦੀ ਪਈ ਇਹ ਬਾਰਾਂ ਰਾਤੀ ਬਾਰਾਂ ਤੋਂ ਸਵੇਰੇ ਨੌ ਵਜੇ ਤੱਕ ਦੀ
ਅੱਛਾ- ਅੱਛਾ।
ਸੈਲਰੀ ਵੀ ਉਹਦੇ ਚ ਹੈ ਵੀਹ ਹਜ਼ਾਰ ਰੁਪਏ
ਅੱਛਾ -ਅੱਛਾ।
ਹੁਣ ਸਮਝ ਨਹੀਂ ਆ ਰਹੀ ਕਰੀਏ ਨਾ ਕਰੀਏ
ਸਵੇਰੇ ਨੌ ਵਜੇ ਤੋਂ ਲੈ ਕੇ ਰਾਤ ਦੇ ਬਾਰਾਂ ਵਜੇ ਤੱਕ
ਨਹੀਂ ਨਹੀਂ ਰਾਤੀਂ ਬਾਰਾਂ ਤੋਂ ਸਵੇਰੇ ਨੋ ਮੜੇ ਮਤਲਬ ਸ਼ਿਫਟ ਸਾਰੇ ਟਾਈਮ ਦੀ ਹੈਗੀ ਹੈ ਪਰ ਮੇਰੇ ਹਿਸਾਬ ਨਾਲ ਨਾਈਟ ਵਾਲੀ ਜ਼ਿਆਦਾ ਵਧੀਆ
ਅੱਛਾ, -ਅੱਛਾ ਰਾਤੀਂ ਬਾਰਾਂ ਤੋਂ ਸਵੇਰੇ ਨੌਂ ਵਜ਼ੇ
ਹਾਂ ਕਿਉਂਕਿ ਤੇ ਨਹੀਂ ਠੀਕ ਹੈ ਨੋ ਘੰਟੇ ਦੀ ਹੁੰਦੀਂ ਹੈ ਨਾ
ਬਾਰਾਂ ਤੋਂ ਨੌ ਪਰ ਫਿਰ ਵੀ ਆਪਣੇ ਆਸ ਸਵੇਰੇ ਲਈ ਸਵੇਰ ਲਈ ਆਪਣੇ ਟਾਈਮ ਕਿ ਬਚਿਆ ਸਵੇਰੇ ਦੱਸ ਵਜੇ ਤੁਸੀਂ ਘਰ ਪਹੁੰਚ ਚੁੱਕੇ ਫਿਰ ਸੌਂ ਗੇ ਗਿਆਰਾਂ ਬਾਰਾਂ ਤੋਂ ਉਧੀ ਵੱਜ ਜਾਂਦੇ
ਮੈਂ ਰਾਤੀ ਸੌਂਦਾ ਹੀ ਤਿੰਨ ਚਾਰ ਵਜੇ ਆ
ਅੱਛਾ-ਅੱਛਾ ਤੇ ਹੈਗੀ ਕਿੱਥੇ ਆ
ਬਲਿੰਕ ਇਚ
ਅੱਛਾ-ਅੱਛਾ।
ਹਾਂ ਉਹਦਾ ਮਤਲਬ ਵੇਅਰ ਹਾਊਸ ਹੈ ਜੇ ਅੰਦਰ
ਅੱਛਾ-ਅੱਛਾ।
ਦੇਨ ਤੇ ਯਾਰ ਫਿਰ ਔਡਰ ਤੈਨ ਜ਼ਿਆਦਾ ਹੀ ਹੁੰਦੇ ਆ ਫਿਰ ਫਿਰ ਜ਼ਿਆਦਾ ਕੰਮ ਹੋਏਗਾ ਇਸ ਹਿਸਾਬ ਨਾਲ ਤੇ ਨਾਈਟ ਚ ਇੰਨਾ ਕੰਮ ਨੀ ਹੁੰਦਾ
ਤੇ ਸੈਲਰੀ ਦਾ ਕੀ ਪ੍ਰੋਸੈਸ
ਸੈਲਰੀ ਦੱਸ ਰਿਹਾ ਵੀਹ
ਓਕੇ-ਓਕੇ ਫਿਰ ਤਾਂ ਠੀਕ ਆ ਵੈਸੇ
ਤੇ ਬਾਕੀ ਅਗਰ ਪਾਰਟ ਟਾਈਮ ਕਰਨਾ ਚਾਹੁੰਦਾ ਕੋਈ ਬੰਦਾ ਪਾਰਟ ਟਾਈਮ ਵੀ ਕਰ ਸਕਦਾ ਉਹਦੇ ਨਾਲ ਪੁਆਇੰਟ ਦਾ ਹਿਸਾਬ ਹੁੰਦਾ ਜਿਵੇਂ ਆਪਾਂ ਜੋ ਕਿੰਨਾ ਸਮਾਨ ਚੱਕਾਂਗੇ ਇੱਕ ਸਮਾਨ ਤੇ ਪਤਾ ਨਹੀਂ ਪੁਆਇੰਟ ਦੇ ਹਿਸਾਬ ਹੁੰਦੇ ਨੇ
ਅੱਛਾ- ਅੱਛਾ।
ਹੂ,,,
ਚਲੋ ਦੇਖ ਲਓ ਜੇ ਤੁਹਾਨੂੰ ਸਹੀ ਲੱਗਦਾ ਤਾਂ
ਨਹੀਂ ਅਜੇ ਤੂੰ ਆਪਣੇਂ ਮਾਸੀ ਦੇ ਮੁੰਡੇ ਨ ਕਹਿ ਰਿਹਾਂ ਹੋ ਬਾਹਰ ਕਰ ਰਿਹਾਂ ਮਗਰ ਤੂੰ ਉਸ ਤੋਂ ਬਈ ਦਿਨ ਕ ਬਾਰਾਂ ਮਿਲਦੀ ਪਈ ਇਹ ਤੇ ਬਾਰਾਂ ਨਾਲੋਂ ਵਧੀਆਂ ਤੂੰ ਇੱਥੇ ਕਰ ਲੈ ਵੀਹ ਤੇ ਮਿਲਣਾ ਨਹੀਂ ਤੈਂਨੂੰ
ਹਾਂਜੀ ਹਾਂਜੀ ਉਹ ਤਾਂ ਹੈ।
ਤੇ ਤੂੰ ਫਿਰ ਤੋਪੇ ਚ ਘੁੰਮਣਾਂ ਵੀ ਪੈਸ ਪੇਮੈਂਟ ਪੂਮੈਂਟ ਲੈਂਣੀ ਹੁੰਦੀ ਹੈ। ਆਖਿਆ ਪਿਆ ਕਿ ਇੱਕ ਛੱਤ ਥੱਲੇ ਬੈਠਾਂ ਆਰਾਮ ਨਾਲ
ਹਾਂਜੀ ਹਾਂਜੀ ਬਿਲਕੁਲ ਬਿਲਕੁਲ
ਬਾਕੀ ਉਹਦੀ ਮਰਜ਼ੀ ਉਹਦਾ ਮਨ ਹੋਏਗਾ ਕਰ ਲੇਗਾ
ਹੂ,,,
ਸਾਡਾ ਕੰਮ ਫਰਜ਼ ਏ ਦੱਸਣਾ
ਓਕੇ, ਓਕੇ ਹੋਰ ਜੇਮ ਜਾਂਨੇ ਤੁਸੀ
ਹਾਂਜੀ, ਆੱਜ ਛੁੱਟੀ ਸੀ।
ਅੱਛਾ, ਅੱਛਾ ਉਦਾਂ ਥੋੜਾ ਮੋਟੇ ਹੋਨ ਲਈ ਪ੍ਰੋਸੈਸ ਦੱਸੋ, ਮੋਟੇ ਹੋਨ ਲਈ ਕੀ ਕਰੀਏ।
ਮੋਟੇ ਹੋਨ ਐਕਸਾ ਸਾਈਜਾ, ਕਰੋਂ ਡਾਇਟ ਖਾਓ, ਪ੍ਰੋਟੀਨ ਪੂਰਾ ਕਰੋ, ਵਾ ਦੇਨ ਦਾ ਹੋਰ ਕੁਛ ਨੀ
ਪ੍ਰੋਟੀਨ ਕਿੱਦਾਂ ਮਤਲਬ
ਮਲਬ ਨੋਨ ਵੈਜ ਖਾਂ ਲੈਂਦੇ ਓ ਨਾਂ
ਨਈ ਮੈਂ ਨੀ ਖਾਂਦੀ ਨੋਨ ਵੈਜ
ਐ ਸਾਬ ਲਾਲੋ ਜੋ ਤੋਡਾ ਵੇਟ ਨਾ, ਜੋ ਬੋਡੀ ਵੇਟ ਏ। ਓਨੂੰ ਵਨ ਪੋਇੰਟ ਟੂ ਨਾਲ ਮਲਟੀਪਲਾਏ ਕਾਰਲੋ
ਵਨ ਪੁਆਇੰਟ ਟੂ ਨਾਲ ਮਲਟੀਪਲਾਏ ਅੱਛਾ, ਫਿਰ ਕਿੰਨਾ ਕਿਦਾ ਹੋ ਜਾਉਗਾ?
ਜੋ ਅੰਸਵਰ ਆਇਗਾ ਨਾ।
ਹਾਂਜੀ।
ਤੇ ਉਹਨਾਂ ਪ੍ਰੋਟੀਨ ਅਗਰ ਆਪਾਂ ਦਿਨ ਵਿਚ ਪੂਰਾ ਕਰਦੇ ਹਾਂ ਤਾਂ ਉਹ ਸਾਡੇ ਲਈ ਜਿਆਦਾ ਵਧੀਆ।
ਵਨ ਪੁਆਇੰਟ ਟੂ ਨਾ।
ਹਾਂ।
ਅੱਛਾ।
ਵਜਨ ਜੋ ਵੀ ਪ੍ਰੋਟੀਨ ਬੈਠੈ ਗਾ।
ਮਤਲਬ ਜੇ ਮੇਰਾ ਵੇਟ ਹੈਗਾ ਫੋਰਟੀ ਫਾਈਵ ਤੇ ਅਸੀਂ ਉਹਨੂੰ ਮਲਟੀਪਲਾਈ ਵਨ ਪੁਆਇੰਟ। ਟੂ ਨਾ ਕਰਾਂਗੇ ਜਿੰਨਾ ਆਇਆ ਓਨਾ ਸਾਨੂੰ ਖਾਣਾ ਪੈਣਾ।
ਹਾਂ, ਹੁਣੇ ਕਾਰਕੇ ਵੇਖ ਲੈਂਦੇ ਆ, ਆਪਾਂ ਨਾਲ ਦੇ ਨਾਲ
ਅੱਛਾ, ਅੱਛਾ ਦੇਖੋ ਕਾਰਕੇ
ਫੋਟੀ-ਫੋਟੀ ਫਾਏ ਕਿੱਥੇ ਗੇਆ ਫੋਟੀਫਾਈਵ ਮਲਟੀਪਲਾਏ ਵਨ ਪੋਂਇੰਟ ਓ ਤੇਰਾ ਬੜਾ ਘਾੱਟ ਖਾਣਾ, ਫਿਫਟੀ ਫੋਰ ਪਰਸੈਂਟ ਸਾਰਾ ਖਾਣਾ
ਫਿਫਟੀ ਫੋਰ ਪਰਸੈਂਟ
ਆਓ ਫਿਫਟੀ ਫੋਰ ਮਲਬ ਪੋਂਇੰਟ ਓ ਖਾਂਣੇ ਐ ਪ੍ਰੋਟੀਨ
ਹਾਂ, ਕਿੰਨਾ ਵਾ ਏਚ ਕੀ-ਕੀ ਖਾ ਸਕਦੀ ਮੈਂ ਫੇਰ
ਜੇਸ ਆਸਾਨ ਏ ਸੋਆਬੀਨ ਵਗੈਰਾ ਖਾਲੇ, ਪਨੀਰ ਖਾਲੋ, ਟੋਫੂ ਖਾਲੋ
ਟੋਫੂ ਕੀ ਹੁੰਦਾ ਹੁਨ।
ਟੋਫੂ ਮਲਬ ਸੋਆਬੀਨ ਆਲਾ ਪਨੀਰ ਆਂਦਾ
ਅੱਛਾ, ਅੱਛਾ ਓ ਸੋਏਆ ਪਨੀਰ ਠੀਕ ਆ, ਠੀਕ ਆ‌
ਹਾਂ। ਹੋਰ ਕਾਫ਼ੀ ਚੀਜ਼ਾਂ ਮਤਲਬ ਸਰਚ ਮਾਰ ਲਓ। ਕੋਈ ਵੀ ਵੇਸਣ ਦੇ ਪੂੜੇ ਖਾ ਲਓ ਸਭ ਤੋਂ ਵਧੀਆ।
ਅੱਛਾ, ਸੁੱਜੀ ਦੇ ਪੂੜੇ ਵੀ ਖਾ ਸਕਦੇ।
ਸੂਜੀ ਦਾ ਤਾ ਮੈਨੂੰ ਪਤਾ ਨੀ, ਵੇਸਣ ਦੇ ਪੂੜੇ ਦਾ ਮੈਨੂੰ ਸਾਭ ਪਤਾ ਕੀ ਉਹਦੇ ਨਾਲ ਵੀਹ ਗ੍ਰਾਮ ਪ੍ਰੋਟੀਨ ਹੋ ਜਾਂਦਾ, ਸੌ ਗ੍ਰਾਮ ਅਗਰ ਸੌ ਗ੍ਰਾਮ ਵੇਸਣ ਜਾਂ ਪੂੜੇ ਰੱਖਦੇ ਆ, ਵੀਹ ਗ੍ਰਾਮ ਪ੍ਰੋਟੀਨ
ਓਕੇ-ਓਕੇ।
ਬਾਕੀ ਸਾਰੀ ਚੀਜ਼ਾਂ ਜ਼ਰੂਰੀ ਹੁੰਦੀਆਂ, ਕੈਰਬਸ ਵਗੈਰਾ ਬਾਕੀ ਯਾਰ ਕੁੜੀ ਯਾਂ ਕੁੜੀਆਂ ਤੇ ਆਟੋਮੈਟਿਕ ਹੋ ਹੀ ਜਾਂਦੀਆਂ।
ਮੈਂ ਮੈਂ ਨੀ ਨਾ ਹੁੰਦੀ।
ਫਿਰ ਥੋੜਾ ਜੀਮ ਜੂਮ ਜੁਇਨ ਕਰ ਲੋ।
ਜਿੰਮ ਕਰਨਾ ਜੁਆਇਨ ਪਰ ਇਹ ਆ ਕਿ ਮੈਂ। ਫਿਰ ਥੋੜ੍ਹਾ ਪ੍ਰੋਟੀਨ ਵੀ ਤਾਂ ਲੱਗੇ ਪਹਿਲੇ ਥੋੜ੍ਹਾ ਆਪਣੇ ਆਪ ਨੂੰ ਹੈਲਦੀ ਕਰ ਲਈਏ ਫਿਰ ਥੋੜ੍ਹਾ ਜਿੰਮ ਜਾਂਦੇ ਹਾਂ।
ਐਵੇਂ ਨੀ ਨਾ ਹੁੰਦਾ ਜਦੋਂ ਆਪਾਂ ਜਿੰਮ ਜਾਵਾਂਗੇ ਤਾਂ ਹੀ ਹੋਏਗਾ। ਭਾਵੇਂ ਨੋਰਮਲ ਘਰ ਹੀ ਥੋੜ੍ਹੀ ਬੋਤ ਬੰਦਾ ਐਕਸਰਸਾਈਜ਼ ਕਰਲੇ ਕਿਉਂਕਿ ਜਦੋਂ ਤੱਕ ਸਾਡੀ ਮਾਂਸ ਪੇਸ਼ਿਆਂ ਨਹੀਂ ਖਿੱਚੀ ਜਾਣਗੀਆਂ ਉਦੋਂ ਤੱਕ ਹੋਣਾ ਨੀ ਨਾ। ਚਲੋ ਮੈਂ ਤੁਹਾਨੂੰ ਕਰਨਾ ਹੁਣੇ ਫੋਨ।
ਠੀਕ ਆ ਠੀਕ ਆ।
ਕਰ ਦਿੱਤਾ ਸੀ।